ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਕੀ ਹਾਲ ਹੈ। ਜੀ-
ਵਧੀਆ ਜੀ ਤੁਸੀ ਸੁਣਾਓ ਠੀਕ ਹੋ। ਹਾਂਜੀ -ਹਾਂਜੀ ਠੀਕ ਆ ਤੁਸੀਂ ਸੁਣਾਓ
ਮੈਂ ਤਾਂ ਠੀਕ ਆ ਤੁਸੀਂ ਆਪਣੀ ਸੁਣਾਓ
ਬਸ ਆਪਣੀ ਚੱਲ ਰਹੀ ਹੈ। ਵਧੀਆ ਚੱਲ ਰਹੀ ਹੈ।
ਠੀਕ ਹੋ ਨਾ-
ਜੀ ਠੀਕ ਹੈ। ਠੀਕ ਹੈਗੇ ਬਿਲਕੁਲ ਠੀਕ ਥੋੜਾ ਸ਼ੂਗਰ ਦੀ ਮੰਮੀ ਠੀਕ ਹੈਗਈ। ਮੰਮੀ ਦਾ ਦਿਲ ਲੱਗਿਆ ਨਾਲੇ ਮਹੀਨਾ ਦੇ ਦਿਲ ਲੱਗਿਆ ਰਿਹਾ ਮੰਮੀ ਹੁਣ ਵੇਖੋ ਸ਼ਾਇਦ ਦੋ ਦਿਨਾਂ ਦੇ ਬਾਅਦ ਸ਼ਾਇਦ ਆਏ
ਅੱਛਾ ਟਿਕਟ ਕਰਾ ਲਈ ਏ
ਹਾਂ ਟਿਕਟ ਕਰਾਈ ਸੀ ਦਿਖਾਈ ਸੀ ਉਹਨੇ ਅੱਜ ਭੇਜੀ ਸੀ ਬੁੱਕ ਕਰਾਉਂਦਾ ਫੇਰ
ਇਹ ਟ੍ਰੇਨ ਦੀ ਕਰਾਈ ਬਾਈ
ਬਾਏ ਏਅਰ ਕਰਾਈਏ
ਬਾਈ ਏਅਰ?
ਹਾਂ ਬਾਏ ਏਅਰ ਹੀ ਕਰਾਈ ਦੀ ਹੋਰ ਟ੍ਰੇਨਾਂ ਦੀ
ਨਹੀਂ ਤੇ ਹੁਣ ਬਾਈ ਏਅਰ ਦੀ ਬਾਈ ਏਅਰ ਦੀ ਕਰਾਈ ਤੇ ਕਿਨੇ ਦੀ ਹੋਈ ਹੈ?
ਹੁਣ ਵੀ ਮੇਰੇ ਹਿਸਾਬ ਨਾਲ ਤੇਰਾਂ ਦੇ ਤੇਰਾਂ ਚੋਦਾਂ ਦੇ ਸਮਥਿੰਗ ਹੈਗੀ ਹੈ।
ਬਾਰਾਂ ਹਜ਼ਾਰ ਦੀ ਆਉਦੀ ਪਈ ਰੋਕੀ ਵੇਖਦਾ ਪਿਆ ਸੀ
ਅੱਛਾ। ਉਹ ਬਾਅਦ ਉਹਨਾਂ ਨੇ ਕੋਈ ਉਹਨਾਂ ਨੇ ਅੱਛਾ ਅੱਛਾ ਉਹਨਾਂ ਨੇ ਕੋਈ ਇਹ ਡਾਊਨਲੋਡ ਮਾਰੀ ਸੀ ਸੀ ਤੇ ਉਹ ਐਪ ਦੇ ਵਿੱਚ ਨਾ ਹਾਂ ਉਹਦੇ ਚ ਜੋ ਸ਼ੋ ਕੀਤੀ। ਥੋੜਾ ਨਾ ਟਾਈਮ ਪੀਰਅਡ ਵੀ ਹੁੰਦਾ ਨਾ। ਥੋੜਾ ਜਿਵੇਂ ਕਿ ਆਪਾਂ ਬਾ ਬਾਅਦ ਦੀ ਕਰਨੀ ਹੋਵੇ ਉਹ ਥੋੜ੍ਹੀ ਸਸਤੀ
ਉਹ ਉਹ ਤਾਂ ਇਹ ਤਾਂ ਹੁੰਦਾ ਉਹ ਤਾਂ ਹੁੰਦਾ ਨਹੀਂ ਕਰੰਟ ਕਰੰਟ ਦੀ ਆਈ ਕਰੰਟ ਦੀ ਵੇਖਦਾ ਪਾਈ ਹਾਂ ਦੋ ਟਿਕਟਾਂ ਦਾ ਵੇਖਦਾ ਈ ਬਾਰਾਂ ਹਜ਼ਾਰ ਦੋ ਰੁਪਏ।
ਬਾਰ ਯਾਰ ਦੋ ਰੁਪਏ ਦੀ ਅੱਛਾ, ਅੱਛਾ, ਅੱਛਾ, ਅੱਛਾ। ਤੇ ਹੁਨ ਉਹਨੇ ਮੇਰੇ ਹਿਸਾਬ ਨਾਲ ਅੱਛਾ
ਆਹੋ ਤਾਂ ਮੈਂ ਆ ਕੇਵੇੈਂ? ਤੁਹਾਡੀ ਚਾਰ ਹਜ਼ਾਰ ਰੁਪਏ ਤਾਂ, ਟ੍ਰੇਨ ਤੇ ਇੱਕ ਟਿਕਟ ਤੇ ਫਿਰਤਾ ਬਾਈ ਏਅਰ ਆ ਜਾਓ।
ਹਾਂ ਬਾਏ ਫੇਰ ਈ ਫਾਇਦਾ ਹੈ ਨਾ ਬਾਏ ਰ ਪਦਾ ਫਿਰ ਹੁਣ ਮੰਮੀ ਬਾਏ ਏਅਰ ਹੀ ਆ ਰਹੀ ਹੈ ਨਾ ਫਿਰ।
ਫਾਇਦਾ ਹੈ ਨਾ, ਜਲਦੀ ਪਹੁੰਚ ਪਇਆ ਸੀ ਉਹ ਦੋ ਦਿਹਾੜੇ ਲੱਗ ਸਨ। ਤੇ ਪੰਜ ਛੇ ਘੰਟਿਆਂ ਚ ਪਹੁੰਚ ਜਾਣੇ।
ਪੰਜ ਛੇ ਘੰਟੇ ਪਹੁੰਚ ਜਾਨ।
ਆਹ ਆਹੋ, ਆਹੋ ਤੇ ਹੁਣ ਉਹ ਟਿਕਟ ਵੇਖ ਲਈਏ? ਕਿਹੜੀ ਕਿਸ ਟਾਈਮ ਦੀ?
ਹਾਂ ਸ ਸਵੇਰੇ ਦਸ ਵਜੇ ਤੋਂ ਆਪਣਾ ਇੱਕ ਵਜ ਦੀ ਵੇਖ ਲਈ।ਮੈਂ ਦੱਸ ਤ ਉਹਨੂੰ
ਹਾਂ ਕਿਤੇ ਫਿਰ ਦੁਬਾਰੇ ਦੋਖਾ ਖਾਵੇ ਨਾ।
ਪਤਾ ਕੀ ਚੱਕਰ ਆਉਂਦਾ? ਵ ਈ ਅਦੇ ਚ ਨਾ। ਆਪਣਾ ਕਹਿੰਦੇ ਨਾ, ਦੋ ਉਹ ਰਾਤੀ ਦੋ ਦੇ ਸੀ।
ਇੱਕ, ਇੱਕ ਐਸਾ ਬੇਟੇ ਬਾਰਾਂ ਤੋਂ ਬਾਅਦ ਜਿਹੜਾ ਨਾ ਰਾਤ ਦਾ ਟਾਈਮ ਹੁੰਦੇ ਆ
ਬਿਲਕੂ
ਬਾਰਾਂ ਤੋਂ ਬਾਅਦ ਜਿਹੜਾ ਵੀ ਚੱਲਦੀ ਵੀ ਇੱਕ ਇਕ ਦੋ ਇਹ, ਇਹ, ਇਹ ਜਿਹੜੇ ਨਾ
ਹੂੰ ਦੇਣ ਦਿਓਗੇ ਹਾਂ।ਬਿਲਕੁਲ ਹੁਣ ਦੁਪਹਿਰੇ ਬਾਰਾਂ ਵਜੇ ਤੋ ਬਾਅਦ
ਹਾਂ, ਹਾਂ ਚੌਦਾਂ, ਪੰਦਰਾਂ ਇਹ ਨਹੀਂ ਚੱਲਦਾ ਚੌਦਾਂ, ਪੰਦਰਾਂ, ਸੋਲਾਂ, ਸਤਾਰਾਂ, ਅਠਾਰਾਂ ਨੇ ਵੀ ਵੀਹ, ਇੱਕੀ, ਬਾਵੀ, ਤਰੇੇਵੀ, ਚੌਵੀ ਰਾਤ ਦੇ ਬਾਰਾਂ ਵੱਜ ਕੇ ਚੌਵੀ ਹੋ ਗਿਆ ਫਿਰ ਇੱਕ ਚਾਲੂ ਹੋਸੀ ਇੱਕ ਦੋ ਤ੍ਰੈ, ਚਾਰ
ਉਹ ਉਹਨਾਂ ਨੂੰ ਕਨਫਿਊਜ਼ਨ ਰਹੀ ਨਾ ਪਹਿਲੀ ਵਾਰ ਨੇ ਕਰਾਈ ਉਹਨਾਂ ਨੂੰ ਕਨਫਿਊਜਨ ਰਹੀ ਕਿ ਦੋ ਹੈਗੇ ਨੇ ਇਹਨਾਂ ਨੇ ਸਮਝਿਆ ਦੁਪਹਿਰ ਦੀ ਹੈਗੀ ਹੈ ਹੁਣ ਦੁਪ ਕਿਉਂਕਿ ਹੁਣ ਬਾਏ ਟ੍ਰੇਨ ਵੀ ਆਓ ਤੇ ਬਾਏ ਏਅਰ ਵੀ ਆਓ ਨਾ
ਹਾਂ ਸਭ ਇ ਇਓ ਬਾਈ ਏਅਰ ਦੀ ਵੀ ਹੁੰਦੀ ਹੈ ਬਾਈ ਟ੍ਰੇਨ ਦੀ ਵੀ ਇੰ ਚੱਲਦੀ ਹੈ ਟਿਕਟ
ਏ ਐਮ ਤੇ
ਹਾਂ ਇਹ ਇਹ ਨਹੀਂ ਇਹ ਨਹੀਂ ਹੁੰਦਾ ਇਹ ਤਾਂ ਸਿੱਧਾ ਇਹ ਟਾਈਮ ਚੱਲਦਾ
ਬਿਲਕੁਲ ਬਿਲਕੁਲ ਬਿਲਕੁਲ ਉਹ ਹੁਣ ਉਹ ਵਿਚਾਰਾ ਹਾਲ ਡਰਿਆ ਪਿਆ ਸੀ ਮ ਦੂਜੀ ਵਾਰ ਕਰਾਉਂਦਾ ਮੈਂ ਕਹਿੰਦਾ ਦੂਜੀ ਵਾਰ ਵੀ ਨਾ ਖ਼ਰਾਬ ਹੋ ਜਾਣ ਪੈਸੇ ਤੇ ਮੈਂ ਉਹਨੇ ਫੇਿਰ ਮੈਨੂੰ ਪਹਿਲੇ ਬੁਕਿੰਗ ਤੇ ਉਹਨੇ ਪਹੇ ਮੈਨੂੰ ਫੋਟੋ ਭੇਜੀਏ ਮੈਂ ਕਿਹਾ ਹੁਣ ਸਵੇਰ ਦੀ ਹੈਗੀ ਆ ਹਾਂ
ਤੁਸੀਂ ਇੱਥੋਂ ਕਰਾ ਦਿੰਦੇ ਬੁੱਕ
ਹੁਣ ਮੈਨੂੰ ਦੱਸਿਆ ਨੀ ਨਾ ਉਹਨੇ ਉਹਨੇ ਦੱਸਿਆ ਨੀ ਹੈਗਾ ਦੱਸਦਾ ਬਈ ਮੈਂ ਆਉਣਾ ਹੈ ਤੇ ਫਿਰ ਜਿਵੇਂ ਹੁਣ ਬਾਰਾਂ ਹਜ਼ਾਰ ਦੀ ਹੁੰਦੀ ਰੋਕੀ ਉਹਨਾਂ ਨੂੰ
ਆਹੋਹ ਬਿਲਕੁਲ ਬਿਲਕੁਲ ਉਹ ਸਿੱਧੀ ਉਹ ਵਧੀਆ ਠੀਕ ਕੰਮ ਲੱਗੇਆ ਐ। ਚੱਲਦਾ ਵੈ ਸੂਦਾ ਈ ਕੰਮ ਠੀਕ।
ਨਈ ਕੈਂਦਾ ਏ ਕੰਮ ਮੇਰਾ ਓਕੇ ਰਿਪੋਰਟ ਹੈਗਾ ਵੇ।
ਚਲੋ ਵਧੀਆ ਏ ਵਧੀਆ ਸ ਵਧੀਆ ਲੱਗਾ ਹੈ ਕੋਈ ਤਾਂ ਕੰਮ ਕਰ ਰੈ। ਹੁਂ।
ਬਾਕੀ ਕਹਿੰਦਾ ਐ ਕਹਿੰਦਾ ਆਵਾਂਗਾ ਤੇ ਓਥੇ ਹੀ।
ਹਾਂ ਬਈ ਦਿਲ ਨਈ ਲੱਗਦਾ।
ਦਿਲ ਨੀ ਲੱਗਦਾ ਉਹ ਮਾਮਾ ਪਤਾ ਕੀ ਹੁੰਦਾ ਐ ਸਰਦਾਰ ਹੋ ਕੇ ਮਤਲਬ ਕਿ ਥੋੜਾ ਓ ਹਿੰਦੂ ਫੈਮਿਲੀ ਏ ਜਿਦੇ ਨਾਲ ਥੋੜਾ। ਹੋਂਦਾ ਐ ਨਾ।
ਹੂੰ।
ਓ ਖਾਂਦੇ ਪੀਂਦੇ ਸਿਗਰੇਟਾਂ ਪੀਂਦੇ ਮੇਨ ਗੱਲ ਐ ਵੇ। ਥੋੜ੍ਹਾ ਫਰਕ ਤੇ ਪੈਂਦਾ ਈ ਹੈਗਾ ਫੇਰ ਵੀ ਪਤਾ ਨੀ ਹਿੰਮਤ ਹੈਗੀ ਕਿਵੇਂ ਰੈ ਰਿਹਾ ਅਗਲ ਨਾ।
ਆਹ ਆਂ।
ਮੰਮੀ ਦਾ ਵੀ ਹੋਨ
ਹਾਂ ਬਈ ਦੈ ਹੋ ਗਏ ਨੇ ਦੋ ਮਹੀਨੇ।
ਦੋ ਮਹੀਨੇ ਹਾਂ ਨਈ। ਦੋ ਮਹੀਨੇ ਬਾਈ ਤਰੀਕ ਨੂੰ ਹੋਣੇ ਨੇ ਬ
ਹਾਂ ਤੇ ਪਉਣੇ ਦੋ ਮਹੀਨੇ ਹੋ ਗਏ ਬਾਈ ਤਰੀਕ ਨੂੰ ਹੋਣੇ ਸੀ ਦੋ ਪਉਣੇੋ ਦੋ ਦੋ ਮਹੀਨੇ ਹੋ ਗਏ?
ਪੋਣੇ ਦੋ ਮਹੀਨੇ ਹੋਗੇ ਨ। ਪੂਰੇ ਹੋਣਗੇ ਕੋ ਕੱਲ ਆਉਂਦੇ ਨੇ ਯਾਂ ਪਰਸ ਪਰਸੋ ਆਉਂਦੇ ਨੇ।
ਹਮ ਦੱਸਿਆ ਨੀ ਸ ਕੇੜੀ ਤਰੀਕ ਦੀ ਏ?
ਮੈਨ ਕਹਿੰਦਾ ਤੇ ਪਆ ਸੀ ਕਹਿੰਦਾ ਚੌਦਾਂ ਦੀ ਕਰਾਣ ਲੱਗਾ ਵਾਂ। ਚੌਦਾਂ ਤੇ ਕੱਲ ਹੀ ਕੱਲ ਹੀ ਹੈ ਨਾ ਚੌਦਾਂ ਤਰੀਕ?
ਕੱਲ ਏ।
ਹਾਂ ਬਸ।
ਕੱਲ ਹੁਣ ਦੁਪਹਿਰ ਦੀ ਏਸ।
ਕੱਲ ਸਵੇਰ ਤੋਂ ਦੁਪਹਿਰ ਹਾਂ ਪੈਲੇ ਸਵੇਰੇ ਗਿਆਰਾਂ ਵਜੇ ਤੋਂ ਏਕ ਵਜੇ ਵੇ ਹਾਂ।
ਨਹੀਂ ਏਦੀ ਗਿਆਰਾਂ ਵਜੇ ਦੀ ਏ ਹੇਕ ਵਜੇ ਦੀ। ਕੇੜੀ ਏਸ?
ਉਹ ਏਦਾਂ ਹੀ ਕੁਛ ਕਹਿੰਦਾ ਪਿਆ ਸੀ ਆਉਣਾ। ਦੋ ਮਿੰਟ ਮੈਂ ਵੇਖ ਲਵਾਂ ਤੇ, ਕੀ ਕਹਿੰਦਾ ਸੀ
ਨਹੀਂ ਨਹੀਂ ਫਰਕ ਨਹੀਂ ਹੁੰਦਾ ਉਹ ਇਹਦੀ ਟਾਈਮਿੰਗ ਹੈਗੀ ਏ ਦਸ ਪੈਂਤੀ ਤੋਂ ਤੇਰਾਂ ਜ਼ੀਰੋ ਪੰਜ
ਐਂਟਰੀ ਐਂਟਰੀ ਦਸ ਦਸ ਪੈਂਤੀ ਤੇ ਐਂਟਰੀ ਚਾਹੀਦੀ।
ਪੈਂਤੀ ਦੇ ਬਾਅਦ ਚਾਰ ਦੀ ਚੱਲ ਜਾਏਗਾ, ਠੀਕ ਹੈ, ਉਸ ਤੋਂ ਬਾਅਦ ਇੱਕ ਪੰਜ ਦਿਨ ਦਿੱਲੀ ਪਹੁੰਚ ਜੇ ਗਾ ਨਾ
ਅੱਛਾ ਇੱਕ ਪੰਜ ਤੇ ਠੀਕ ਏ।
ਜਾਣੀ ਉਹ ਤੇਰਾਂ ਜੀਰੋ ਪਾ ਨਾ ਉਹ
ਆਹੋ, ਆਹੋ ਆਹੋ।
ਮੈਂ ਕਿਹਾ ਏਦਾਂ ਹੁੰਦੀ ਏ। ਬਾਏ ਟ੍ਰੇਨ ਵਿੱਚ ਵੀ ਏਦਾਂ ਹੁੰਦਾ, ਤੇ ਬਾਏ ਏਅਰ ਵੀ ਏਦਾਂ ਹੋਏਗਾ। ਉਹ ਪਹਿਲੀ ਵਾਰ ਅਗਲੇ ਨੇ ਆਪਣੇ ਆਪ ਬਿਨਾਂ ਫੋਨ ਤੋਂ
ਆਹੋ, ਨਹੀਂ ਉਹ ਵਹੁਟੀ ਨੇ ਕੀਤੀ ਆ।
ਚੋਟ ਲੱਗੇਗੀ ਤਾਂ ਹੀ ਸਮਝੇਗਾ
ਹਾਂ, ਇਹਦਾ
ਬਾਕੀ ਵਿਚਾਰੇ ਨੂੰ ਚੋਟ ਮੋਟੀ ਲੱਗੀ ਆ।
ਮੂਰਤੀ ਲੱਗ ਗਈ, ਉਹ ਵਾਪਸ ਥੋੜੀ ਨਾ ਆਣੇ ਹੁਣ ਪੈਸੇ।
ਨਹੀਂ ਉਹ ਕਹਿੰਦਾ ਸੀ ਵਾਪਸੀ ਕਰ
ਨਾ ਨਾ ਕੋ ਨੀ ਆਉਂਦੇ, ਕਿੱਥੇ ਆਉਂਦੇ।
ਟਿਕਟ ਆਦਮੀ ਲਗਾ ਗਿਆ, ਪਲੇਨ ਲ ਚਲਾ ਗਿਆ ਤੇ ਟਿਕਟ ਵਾਲਾ ਘਰ ਬੈਠ ਇਹ ਤੇ ਉਹਦਾ
ਬਿਲਕੁਲ, ਬਿਲਕੁਲ, ਬਿਲਕੁਲ ਸਹੀ ਗੱਲ ਆ। ਹੁਣ ਦੇਖੋ ਫੇਰ ਆਪ ਵੀ ਆ ਰਿਹਾ ਵੇ ਤੇ ਵੇਖੋ ਦਿੱਲੀ ਹੋ ਫਿਰ ਬਾਏ ਟ੍ਰੇਨ ਆਉਂਦਾ।
ਦਿੱਲੀ ਉਹ ਤਾਂ ਫੇਰ ਮੇਰੇ ਗਲੇਈ ਟ੍ਰਰੇਨ ਹੋਣੀ ਸਾਲੀ ਮਾਰ।
ਨਹੀਂ ਨਹੀਂ ਮੈਂ ਉਹਨੂੰ ਕਿਹਾ ਦਿੱਲੀਓ ਸਿੱਧਾ ਮੈਟਰੋ ਤੇ ਚਲੇ ਜੀ ਮੈਟਰੋ ਸਟੇਸ਼ਨ ਤੇ
ਨਹੀਂ ਉਥਾਈਆਂ ਸਿੱਧਾ ਉਥਾਈਆਂ ਮੈਟਰੋ ਤੇ ਆਵੇ ਨਾ ਏਅਰਪੋਰਟ ਤੋਂ ਹੀ।
ਏਅਰਪੋਰਟ ਹੀ ਕ ਰਿਹਾ ਮੈਂ ਕਿਹਾ ਏਅਰ ਰ ਤੋਂ ਸਿੱਧਾ ਮੈਟਰੋ ਪਕੜੀ ਸਿੱਧੀ ਆਈ ਐੱਸ ਬੀ ਡੀ ਦੀ।
ਆਈ ਐਸ ਬੀ ਟੀ ਦੀ ਨੀ ਹੋਣੀ ਮੇਰੇ ਖਿਆਲ ਨਵੀਂ ਦਿੱਲੀ ਦੀ ਹੋਣੀ ਹੈ।
ਨਹੀਂ ਹੈਗੀ ਮੈਂ ਗਿਆ ਤਾਂ। ਹਾਂ ਮੈਂ ਆਈ ਹੈ ਮੈਂ ਆਈਏ ਇਸ ਬੀਟੀ ਤੋਂ ਗਿਆ ਸੀ।
ਹਾਂ ਤੇ ਠੀਕ
ਤੇ ਉਹ ਫੇਰ ਹੈਗੀ ਆ ਨਾ ਉਹ ਦਿਨ ਆਉਣਗੇ ਮੈਂ ਕਿਹਾ ਬੱਸਾਂ ਵਾਧੂ ਜਲਦੀਆਂ ਮੈਂ ਕੋਈ ਦਿੱਕਤ ਨਹੀਂ ਹੈਗੀ।
ਹਾਂ ਜਗਾਧਰੀ ਦੀਆਂ ਦੋਨੋ ਵਧੀਆ। ਖੂਬ ਚਲਦੀਆਂ
ਖੂਬ ਚੱਲ ਰਹੀਆਂ ਐ। ਸਹੀ ਗੱਲ ਐ, ਕਰਨਾਲ ਦੀਆਂ ਬੜ ਇਥੇ ਹੈਗੀਆਂ ਨੇ ਕਰਨਾਲ ਪਾਣੀਪਤ ਬਹੁਤ ਹੈਗੀਆਂ ਨੇ ਇਹਦੀ ਗੱਲ ਨਹੀਂ। ਹਾਂ।
ਹੋਰ ਸੁਣਾ?
ਦਿੱਲੀ ਫੇਰ
ਗੁਰੂ ਮਹਾਰਾਜ ਦੇ ਗੁਰੂ ਮਹਾਰਾਜ ਦੇ ਸਰੂਪ ਤਿਨ ਲਿਆਇ ਨਾ ਗ ਗੁਰਦੁਆਰੇ ਵਾਸਤੇ।
ਅੱਛਾ। ਅੱਛਾ ਉਹ ਦਿੱਲੀ ਰੋਡ ਵਾਲੇ, ਅੱਛਾ। ਅੱਛਾ ਵੱਡੇ ਲਿਆਂਦੇ ਵੱਡੇ ਲਿਆਂਦੇ ਹੁਣ। ਹੈਣਾ।
ਆਹੋ ਵਡੇ ਸਰੂ
ਤੇ ਆਪਣਾ ਕਿਹੜੇ ਗੁਰਦੁਆਰੇਯੋ ਲਿਆਂਦੇ ਜੇ?
ਰਕਾਬ ਗੰਜ ਸਾਹਿਬ।
ਰਕਾਬ ਗੰਜ ਸਾਹਿਬ ਤੋ।
ਉਹਥੋਂ ਮਿਲਦੇ ਨੇ ਨਾ ਅੱਜ ਕੱਲ ਤਾਂ ਅੱਜ ਕੱਲ ਐਵੇਂ ਮਿਲਦੇ ਨਹੀਂ ਅੱਜ ਕੱਲ ਤਾਂ ਬੜੀ ਸਖ਼ਤੀ ਹੈ। ਅੱਜ ਕੱਲ ਤਾਂ ਪਹਿਲੇ ਆ ਕੇ ਵੇਖਦੇ ਨੇ ਗੁਰਦੁਆਰੇ ਚ ਵੀ ਵੇਖਦੇ ਨੇ ਬਾਈ ਗੁਰਦੁਆਰੇ ਚ ਕਿਵੇਂ ਰੱਖੇ ਹੋ ਸਰੂਪ ਕਿਵੇਂ ਨ ਸਾਂਭ ਸੰਭਾਲ ਕਿਵੇਂ ਐ। ਪਹਿਲੇ ਇੱਥੇ ਆ ਕੇ ਵੇਖ ਗਏ ਤਾਂ ਬੁੱਕ ਕਰਾਯਾ ਨਾ, ਪਹਿਲੇ ਇੱਥੇ ਆ ਕੇ ਵੇਖ ਗਏ ਨ। ਨਾ ਉਹ ਬੜੀ ਸ਼ਕਤੀ ਹੈ।
ਸਰੂਪ ਲਿਆਂਦੇ, ਸਰੂਪ ਕਿਹੜੇ ਲਿਆਂਦੇ ਜੇ।
ਆ ਗੁਰੂ ਗ੍ਰੰਥ ਸਾਹਿਬ ਜੀ ਦੇ ।
ਅੱਛਾ ਗੁਰੂ ਦਾ ਨਾ, ਠੀਕ ਹੈ ਠੀਕ ਹੈ ਗ
ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ
ਠੀਕ ਹੈ, ਠੀਕ ਹੈ, ਠੀਕ ਹੈ। ਹਾਂ ਉਦੇ ਪਹਿੱਲੇ ਚੱਕ ਕਰਨ ਆਏ ਹੋਣੇ, ਠੀਕ ਹੈ ਤੁਹਾਡੀ ਗੱਲ,
ਸਿੱਖਣ ਸੁਖਾਸਨ ਕਿਹੋ ਜੇਹਾ ਸੁਖਾਸਨ ਹੈ ਆਹ ਕਿਵੇ ਸੇਵਾ ਕਰਦੇ ਨੇ, ਕਿੱਥੇ ਸੁਖਾਸਨ ਕੀ ਅਜਿਹਾ ਬਣਿਆ ਹੋਇਆ ਹੈ। ਕਿਹੋ ਜਿਹਾ ਨਹੀਂ,
ਪ੍ਰੋਪਰ ਵੇਖ ਕੇ ਗਏ ਮਤਲਬ ਕਿ ਪੰਦਰਾਂ ਵੀਹ ਦਿਨ ਪਹਿਲੇ ਆਏ ਹੋਣੇ ਦੇ ਵੇਖਣ ਆ ਨਾ, ਹਾਂ,
ਫੇਰ ਉਹ ਵੇਖ ਗਏ ਫੇਰ ਉਹਨਾਂ ਨੇ ਪਾਸ ਕਰ ਦਿੱਤਾ ਆ ਬਈ ਠੀਕ ਹੈ।
ਫੋਨ ਆਇਆ ਹੋ ਘਰ,
ਹਾਂ ਫਿਰ ਅੱਜ ਲੈ ਕੇ ਆਇਆ ਅੱਜ, ਨਾ ਉਹ ਆਪਣਾ ਕੋਈ ਬੰਦਾ ਸੀ ਨਾ ਦਿੱਲੀ ਸੀ ਦਿੱਲੀ ਆਲੇ, ਬੁੱਕ ਕਰਵਾਇਆ ਸੀ ਨਾ, ਉਹ, ਅੱਜ ਦੀ ਡੇਟ ਸੀ। ਬਿੱਲ ਲੇ ਆਏ।
ਹਾਂਜੀ ਲੈਣ ਦੇਣ।
ਅ ਲੈ ਡੇਟ ਤਾਂ ਖੈਰ ਉਹ। ਫਾਰਮ ਵਰ ਬਣਾ ਦਿੰਦੇ ਨੇ ਤੁਹਾਡੇ ਸਰੂਪ ਤਿਆਰ ਆ ਜਾਓ ਜਦਨ ਮਰਜੀ ਆਓ ਐਤਵਾਰ ਨੂੰ ਛੱਡ ਕੇ।
ਅੱਛਾ।
ਇਤਵਾਰ ਨੂੰ ਨਹੀਂ ਬਾਕੀ ਦਿਨ ਜਿਸ ਮਰਜ਼ੀ ਆਓ।
ਉਸ ਦਿਨ ਲੈਜੋ। ਦੀ।
ਹਾਂ ਫੇਰ ਉਹ ਸਾਰੀ ਫੇਰ ਉਹ ਕਾਰਵਾਈ।
ਦਿਨ ਨਾ ਉਹ।
ਪੂਰੀ ਫੇਰ ਕਾਰਵਾਈ ਕਰਦੇ ਨੇ ਪੂਰਾ ਕਾਰਵਾਈ ਕਰਕੇ। ਅ ਬਕਾਇਦਾ ਨੰਬਰ। ਔਨਲਾਈਨ ਬਤੀ ਸੌ ਬੱਤਰ ਬਤੀ ਸੌ ਤੇਹੱਤਰ ਬੱਤੀ ਸੌ ਚ ਨਹੀਂ ਬੱਤੀ ਸੌ ਚੁਹੱਤਰ ਤਿੰਨ ਸਰੂਪ ਹਨ। ਬਹੱਤਰ ਤੋਂ ਚੁਹੱਤਰ ਤੱਕ। ਨੰਬਰ ਹੁੰਦੇ ਨੇ। ਬਗਾਇਦਾ ਨੰਬਰ ਦੇ ਦਿੰਦੇ ਨੇ ਬਗਾਇਦਾ । ਰਸੀਦ ਦੇ ਉੱਤੇ ਨੰਬਰ ਲਿਖੇ ਹੁੰਦੇ ਨੇ। ਇੱਕ ਸਰੂਪ ਦੀ । ਢਾਈ ਇੱਕੀ ਸੌ ਰੁਪਏ ਦਾ।
ਇੱਕੀ ਸੌ ਰੁਪਏ?
ਇੱਕੀ ਸੌ ਰੁਪਏ ਬੇਟਾ।
ਚਲੋ ਠੀਕ ਹੈ ਵਧੀਆ।
ਆਹ ਵਧੀਆ ਵਧੀਆ ਹੋ ਵਧੀਆ।
ਹੋਰ ਮਾਮਾ ਜੀ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਤੇ।
ਠੀਕ ਹੈ।